ਹਾਂਜੀ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੋਰ ਕੀ ਹਾਲ ਚਾਲ? ਬਸ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਕਰਦੀ ਸੀ। ਤੁਸੀਂ ਬਸ ਬੈਠੇ ਸੀ ਕਿ ਥੋੜਾ ਬਹੁਤ ਮੈਂ ਕਿਹਾ ਆਰਾਮ ਕਰ ਲਈਏ
ਅੱਛਾ- ਅੱਛਾ, ਹੋਰ ਨਿਆਣੇ ਆ ਗਏ ਸਕੂਲ ਤੋਂ।
ਹਾਂ ਆ ਗਏ ਨੇ, ਉਹ ਵੀ ਆਪਣੀ ਕਹਾਣੀਆਂ ਦੱਸ ਰਹੇ ਸੀ। ਏਦਾਂ ਹੋਇਆ, ਓਦਾਂ ਹੋਇਆ ਸਕੂਲ ਚ। ਉਹੀ ਸਾਰਾ ਕੁਛ ਚੱਲੀ ਜਾ ਰਿਹਾ ਸੀ।
ਕਿਹੜੇ ਸਕੂਲ ਪਾਇਆ, ਤੁਸੀਂ ਬੱਚਿਆਂ ਨੂੰ।
ਇਹੀ ਪ੍ਰਾਈਵੇਟ ਸਕੂਲ ਹੈਗਾ ਇੱਕ
ਅੱਛਾ ਪ੍ਰਾਈਵੇਟ ਸਕੂਲ ਪੜ੍ਹਦੇ ਆ ਠੀਕ ਐ, ਤੇ ਪੜ੍ਹਾਈ ਵਗੈਰਾ ਕਿੱਦਾਂ ਹੈਗੀ ਐ ਇੱਥੇ।
ਠੀਕ ਹੀ ਹੈਗੀ ਐ, ਬਟ ਉਹੀ ਐ ਬੱਚਿਆਂ ਨੂੰ ਥੋੜਾ ਇੰਨੇ ਸਾਰੇ ਬੱਚੇ ਰਹਿੰਦੇ ਨੇ ਤੇ- ਟੀਚਰਾਂ ਕੋਲ ਕਿੱਥੇ ਟਾਈਮ ਹੁੰਦਾ। ਤਾਂ ਦੇਖਣਾ ਹੀ ਪੈਂਦਾ, ਇੱਕ ਵਾਰੀ ਦਿਨ ਚ ਕੀ ਕਰਾਇਆ। ਸਮਝ ਆਇਆ ਕਿ ਨਹੀਂ, ਹੁਣ ਗਵਰਮੈਂਟ ਬਾਰੇ ਬਹੁ ਪਤਾ ਥੋੜ੍ਹੀ ਨਾ ਰਹਿ ਗਿਆ, ਕਿ ਪਹਿਲਾਂ ਬਹੁਤ ਅੱਛੀ ਤਰੀਕੇ ਨਾਲ ਦੇਖਦੇ ਸੀ। ਕਿ ਇੱਕ- ਇੱਕ ਬੱਚਿਆਂ ਨੂੰ ਫੜ ਕੇ ਸਮਝਾਣਾ, ਪਹਿਲੇ ਦੇ ਜ਼ਮਾਨੇ ਦੀ ਪੜ੍ਹਾਈ ਤੇ ਅਲੱਗ ਹੀ ਹੁੰਦੀ ਸੀ ਨਾ। ਹੁਣ ਤੇ ਬਸ ਆਓ, ਪੜ੍ਹਾਓ ਤੇ ਚਲੇ ਜਾਓ, ਉਦਾਂ ਹੀ ਰਹਿ ਗਿਆ ਸਾਰਾ ਕੁਛ।
ਹਾਂਜੀ- ਹਾਂਜੀ, ਪਰ ਮੇਰੇ ਬੱਚੇ ਤੇ ਗੌਰਮਿੰਟ ਚ ਪੜ੍ਹਦੇ ਆ, ਉੱਥੇ ਵੀ ਅੱਛੀ ਪੜ੍ਹਾਈ ਐ, ਏਦਾਂ ਨੀ ਟੀਚਰ ਮਤਲਬ ਕੀ ਕਾਫੀ ਕੁਆਲੀਫਾਈਡ ਹੈਗੇ ਐ? ਐਕਟੀਵਿਟੀ ਵੀ ਬਹੁਤ ਅੱਛੀ ਹੁੰਦੀ ਐ, ਹੂੰ। ਪਰ ਮੇਰੇ ਹਿਸਾਬ ਨਾਲ ਜਿਦਾਂ ਪ੍ਰਾਈਵੇਟ ਸਕੂਲਾਂ ਚ ਫੀਸ ਬਹੁਤ ਜ਼ਿਆਦਾ ਲੈਂਦੇ ਐ ਪਰ ਗੌਰਮੈਂਟ ਚ ਨਹੀਂ ਐ ਏਦਾਂ ਦਾ।
ਹੂੰ, ਏਦਾਂ ਦਾ ਨੀ ਗੌਰਮੈਂਟ ਚ। ਇਹ ਹੁੰਦਾ ਹੈ ਕਿ ਫੀਸ ਤੇ ਘੱਟ ਹੈਗੀ ਐ, ਬਟ ਕੁਆਲਿਟੀ ਐਜੂਕੇਸ਼ਨ ਨਹੀਂ ਹੈਗਾ ਨਾ। ਤੇ ਉਹ ਮਾਰ ਖਾ ਜਾਂਦੇ ਨੇ, ਫਿਰ ਆਪਾਂ ਉਹਨਾਂ ਬੱਚਿਆਂ ਨੂੰ ਜੇ ਪੜ੍ਹਾ ਵੀ ਰਹੇ, ਜੇ ਬੇਸ ਵਧੀਆ ਨਹੀਂ ਹੋਇਆ ਛੋਟੀ ਕਲਾਸ ਚ ਹੀ, ਤੇ ਅੱਗੇ ਜਾ ਕੇ ਫਿਰ ਦਿੱਕਤ ਸਾਨੂੰ ਹੀ ਹੋਏਗੀ ਨਾ। ਫਿਰ ਬੱਚਿਆਂ ਨੂੰ ਵੀ ਹੋਏਗੀ, ਤੇ ਉਸ ਹਿਸਾਬ ਨਾਲ ਫਿਰ ਆ ਆਪਾਂ ਪ੍ਰਾਈਵੇਟ ਸਕੂਲ ਚ ਹੀ ਪਾਇਆ, ਪਹਿਲਾਂ ਆਪਾਂ ਸੋਚ ਰਹੇ ਸੀ ਕਿ ਗਵਰਮੈਂਟ ਸਕੂਲ ਚ ਪਾ ਦਿੰਦੇ ਆਂ। ਥੋੜ੍ਹਾ ਬਜਟ ਵੀ ਟਾਈਟ ਸੀ, ਤੇ ਬਟ ਇਹ ਕਹਿਣ ਲੱਗੇ ਕਿ ਨਹੀਂ। ਅੱਛਾ ਐਜੂਕੇਸ਼ਨ ਦੇਣਾ ਹੈ, ਤੇ ਇਸ ਕਰਕੇ ਸਹੀ ਜਗ੍ਹਾ ਪਾਓ। ਇਹ ਵੀ ਠੀਕ ਠਾਕ ਹੀ ਇੰਨਾ ਥੋੜਾ ਵ ਵੱਡਾ ਨੀ ਹੈਗਾ, ਠੀਕ ਠਾਕ ਹੀ ਐ ਬਟ ਐਹ ਕਿ ਥੋੜਾ ਇੰਗਲਿਸ਼ ਚ ਜ਼ਿਆਦਾ ਫੋਕਸ ਕਰਦੇ ਨੇ।
ਹਾਂਜੀ ਨਹੀਂ ਉਹ ਤੇ ਗੌਰਮੈਂਟ ਚ ਵੀ ਕਰਦੇ, ਸਰਕਾਰੀ ਸਕੂਲਾਂ ਚ ਵੀ ਹੈਗਾ ਏਦਾਂ। ਪਰ ਜਿੱਦਾਂ ਹੁਣ ਆਮ ਜਨਤਾ ਹੈਗੀ ਐ, ਲੋਕੀ ਹੈਗੇ ਏ ਥੋੜੇ ਮਿਡਲ ਕਲਾਸ ਦੇ ਕਰੀਬ ਪਰ ਉਹ ਉਹਨਾਂ ਵਾਸਤੇ ਤੇ ਸਰਕਾਰੀ ਸਕੂਲ ਹੀ ਜ਼ਿਆਦਾ ਅੱਛੇ ਰਹਿੰਦੇ ਆ ਨਾ।
ਹਾਂ,
ਵੀ ਅੱਛੀ ਹੈ। ਕਿਤਾਬਾਂ ਵੀ ਦਿੰਦੇ ਹੈ, ਯੂਨੀਫਾਰਮ ਵੀ ਦਿੰਦੇ ਐ, ਸਭ ਕੁਛ ਉਹਨਾਂ ਦੇ ਬਜਟ ਦੇ ਅੰਦਰ ਆਂਦਾ, ਪਰ ਪ੍ਰਾਈਵੇਟ ਸਕੂਲਾਂ ਦੇ ਅੰਦਰ ਤੇ ਫੀਸਾਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਉੱਥੋਂ ਦੀ ਐਕਟੀਵਿਟੀ ਹੋ ਗਈ ਵੈਨ ਦੇ ਬੱਸ ਤੇ ਕਿਰਾਏ ਬਹੁਤ ਜ਼ਿਆਦਾ ਵੱਧ ਗਏ ਹੈ
ਬਟ- ਬਟ ਇਹ ਵੀ ਤਾਂ ਵੇਖੋ, ਪ੍ਰਾਈਵੇਟ ਸਕੂਲ ਚ ਐਕਟ ਬਹੁਤ ਵਧੀਆ ਰਹਿੰਦੀਆਂ ਨੇ, ਅਲੱਗ- ਅਲੱਗ ਟਰੀਚਜ਼, ਗਾਈਡਰਜ਼ ਤੇ ਸਹੀ ਮੀਨਸ ਪਾ ਅ ਮਤਲਬ ਸਹੀ ਰਾਹ ਦੇਖਣ ਵਾਲੇ ਦਿਖਾਣ ਵਾਲੇ ਟੀਚਰਜ਼ ਰਹਿੰਦੇ ਨੇ, ਕਿ ਤੁਸੀਂ ਤੇਰਾ ਤੁਹਾਡਾ ਟੈਲੈਂਟ ਕਿੱਥੇ ਹੈਗਾ ਹੈ, ਤੁਸੀਂ ਉਸ ਹਿਸਾਬ ਨਾਲ ਉੱਥੇ ਵਰਕ ਆਊਟ ਮਤਲਬ ਉਸ ਹਿਸਾਬ ਨਾਲ ਤੁਸੀਂ ਆਪਣਾ ਮਾਇੰਡ ਸੈਟ ਕਰ ਸਕਦੇ ਹੋ, ਉਸ ਹਿਸਾਬ ਨਾਲ ਪੜ੍ਹਾਈ ਕਰ ਸਕਦੇ ਹੋ, ਤੇ ਇੱਕ ਉਹ ਇੱਕ ਕਹਿ ਸਕਦੇ ਹਾਂ ਕਿ ਮਦਦ ਮਿਲ ਸਕਦੀ ਆ ਬੱਚਿਆਂ ਨੂੰ, ਤੇ ਵੱਡੇ ਹੋ ਕੇ ਬੱਚੇ ਕੀ ਖੁਦ ਆਪਣਾ ਮਤਲਬ ਰਾਏ ਲੈ ਕੇ ਉਹਨਾਂ ਦੀ ਤੇ ਅੱਗੇ ਵੱਧ ਸਕਦੇ ਨੇ ਤਾਂ ਹੁੰਦਾ ਹੈ ਇੱਥੇ ਗਵਰਮੈਂਟ ਟੀਚਰਸ ਤੇ ਹਮ
ਪ੍ਰਾਈਵੇਟ ਸਕੂਲ ਮਤਲਬ ਕਿ ਸਾਫ ਸੁਥਰੇ ਤੇ ਹੁੰਦੇ ਹੈ ਓਦਾਂ ਤਾਂ ਹੈ ਏਸੀ ਵਗੈਰਾ ਵੀ ਹੁਣ ਅੱਜ ਕੱਲ੍ਹ ਤੇ ਕਈ ਸਕੂਲ ਕਲਾਸ ਦੇ ਅੰਦਰ ਏ ਸੀ ਹੋ ਗਿਆ ਹਾਂ ਸਮਾਰਟ ਬੋਰਡ ਜਿੱਦਾਂ ਹੋ ਗਿਆ ਹਾਂਜੀ ਹਮ ਹ ਉਹੀ ਜਿੰਨਾ ਜ਼ਿਆਦਾ ਹਾਈ ਸਕੂਲ ਹੋਏਗਾ ਉਨੀ ਜ਼ਿਆਦਾ ਫੈਸਿਲਿਟੀ ਫਿਰ ਜ਼ਿਆਦਾ ਉਹਦੇ ਅੰਦਰ ਹੁੰਦੀ ਹੈ ਬੱਚਿਆਂ ਲਈ
ਅੱਛਾ ਅੱਛਾ ਤੇ ਤੁਸੀਂ ਮਤਲਬ ਗਵਰਮੈਂਟ ਸਕੂਲ ਚ ਪਾ ਕੇ ਖੁਸ਼ ਹੈਗੇ ਹੋ ਮਤਲਬ ਥੋੜਾ ਇੰਪ੍ਰੂਵਮੈਂਟ ਤਾਨੁ ਦਿਖ ਰਿਹਾ ਆਪਣੇ ਬੱਚੇ ਚ
ਤੇ ਦੇਖੋ ਆਪਣੇ ਸਭ ਆਪਣੀ ਜੇਬ ਦੀ ਬਜਟ ਨਾਲ ਸਭ ਦੇਖਦੇ ਨਾ ਕਿ ਅਸੀਂ ਕਿ ਇੱਥੇ ਬੱਚਿਆਂ ਨੂੰ ਪੜ੍ਹਾ ਸਕਦੇ ਹੈ ਹਨਾ ਸਾਡੇ ਹੁਣ ਦੋ ਬੱਚੇ ਹੈ ਇੱਕ ਬੱਚਾ ਸਾਡਾ ਗੌਰਮੈਂਟ ਸਕੂਲ ਚ ਪੜ੍ਹਿਆ ਹੈ ਉਹਨੇ ਵੀ ਠੀਕ ਹੈ ਆਪਣੇ ਪੜ੍ਹਾਈ ਵਗੈਰਾ ਇਹ ਸਭ ਅੱਛੀ ਕੀਤੀ ਹੈ ਹੁਣ ਇੱਕ ਸਾਡਾ ਪ੍ਰਾਈਵੇਟ ਸਕੂਲ ਚ ਪੜ੍ਹ ਕੇ ਨਿਕਲਿਆ ਅਗਰ ਦੋਨਾਂ ਨੂੰ ਦੇਖ ਦੇਖੋ ਤੇ ਦੇਖੋ ਜਿਹੜਾ ਗੋਰਮੈਂਟ ਚ ਪੜ੍ਹਿਆ ਸੀ ਉਹਦੇ ਚ ਸਾਡੇ ਖਰਚਾ ਬਹੁਤ ਘੱਟ ਹੋਇਆ ਸੀਗਾ ਪਰ ਇਹ ਜਿਹੜਾ ਅਸੀਂ ਪ੍ਰਾਈਵੇਟ ਚ ਪਾਇਆ ਸੀ ਇਹਦੇ ਤੇ ਫੀਸਾਂ ਹੀ ਜ਼ਿਆਦਾ ਸੀਗੀਆਂ ਯਾਨੀ ਮਹੀਨੇ ਦਾ ਸਾਡਾ ਬਾਰਾਂ ਹਜ਼ਾਰ ਤੇ ਖ਼ਰਚਾ ਬੱਚੇ ਦਾ ਸੀਗਾ ਹੀ ਉਹਦੇ ਇਲਾਵਾ ਵੈਣ ਦੀ ਸਕੂਲ ਓਦੀ ਤੁਹਾਡੀ ਟਿਊਸ਼ਨ ਫੀਸ ਹੋ ਗਈ ਇਹ ਸਭ ਮਿਲਾ ਕੇ ਬਹੁਤ ਜਿਆਦਾ ਹੋ ਜਾਂਦਾ ਹੈ
ਹਾਂਜੀ ਨਹੀਂ ਉਹ ਤੇ ਹੈ ਹੀ ਤੁਸੀਂ ਕਰਚਾ ਚਾਹੇ ਤੁਸੀਂ ਗਵਰਮੈਂਟ ਚ ਪਾਓ ਚਾਹੇ ਪ੍ਰਾਈਵੇਟ ਚ ਪਾਓ ਤੁਸੀਂ ਮੰਨ ਕੇ ਚਲੋ ਤੇ ਅਧ ਹੁਣ ਇਸ ਵੇਲੇ ਜਿਹੜਾ ਸਮੇ ਹੈਗਾ ਹੈ ਸਾਨੂੰ ਐਜੂਕੇਸ਼ਨ ਚ ਪੈਸਾ ਖਰਚ ਕਰਨਾ ਹੀ ਪੈਣਾ ਹੈ ਗਵਰਮੈਂਟ ਚਲੋ ਫੀਸ ਘੱਟ ਪੈ ਰਹੀ ਆ ਬਟ ਬਾਕੀ ਸੁੱਖ ਸੁਵਿਧਾ ਵਾਸਤੇ ਕਿ ਬੱਚਿਆਂ ਨੂੰ ਹੋਰ ਕੁਛ ਅਗਰ ਉਸ ਤੋਂ ਸਕੂਲ ਤੋਂ ਇਲਾਵਾ ਅਗਰ ਕੁਛ ਸਿੱਖਣਾ ਹੋਏ ਜਿਹੜਾ ਸਾਨੂੰ ਲਾਈਕ ਕੰਪਿਊ ਹੁਣ ਜਿਹੜਾ ਮੈਨੂੰ ਤੇ ਨੀ ਪਤਾ ਕਿ ਕੰਪਿਊਟਰ ਕਿਵੇਂ ਚਲਾਣਾ ਹੈ ਪੁੱਛਦੇ ਨੇ ਕਿ ਮੰਮਾ ਇਹ ਕਿੱਦਾਂ ਹੋਏਗਾ ਤਾਂ ਫਿਰ ਉਸਨੂੰ ਦੇਣਾ ਪੈਂਦਾ ਹੈ ਟਿਊਸ਼ਨ ਲਗਵਾਈ ਹਾਂ ਤਾਂ ਉਹ ਨਹੀਂ ਰਹਿੰਦਾ ਕਿ ਉੱਥੇ ਕਈ ਨੌਲੇਜ ਹੈਗਾ ਹੈ ਕਿੱਦਾਂ ਹੈਗਾ ਹੈ ਉਸ ਤਰੀਕ ਚ ਜਿਹੜਾ ਦੇਖਿਆ ਮੈਂ ਚੇਂਜ ਕਰਕੇ
ਹਾਂਜੀ ਪਰ ਅੱਜ ਕੱਲ੍ਹ ਗੌਰਮੈਂਟ ਸਕੂਲ ਚ ਵੀ ਸਟਾਰਟ ਹੋ ਗਿਆ ਕੰਪਿਊਟਰ ਵਗੈਰਾ ਨਾ ਹੁਣ ਜਿੱਦਾਂ ਏ ਆਈ ਸਟਾਰਟ ਹੋਇਆ
ਬਟ ਹਾਂ ਤੁਸੀਂ ਇਹ ਵੇਖੋ ਹੋ ਗਿਆ ਹੈ। ਪ੍ਰ ਚੱਲ ਰਿਹਾ ਕਿੰਨਾ ਡਿਫਰੈਂਸ ਹੈਗਾ ਉਹ ਜਦੋਂ ਤੱਕ ਸਟਾਰਟ ਹੋਏਗਾ ਗਵਰਮੈਂਟ ਸਕੂਲ ਚ ਤੇ ਪ੍ਰਾਈਵੇਟ ਸਕੂਲ ਕਿੱਥੇ ਤੇ ਕਿੱਥੇ ਪਹੁੰਚ ਜਾਣਗੇ ਨੌਲੇਜ ਹੋਣਾ ਚਾਹੀਦਾ ਹੁਣ ਇਹ ਦੇਖਲੋ ਤੁਸੀਂ ਕਿੰਨੀ ਸਾਰੀ ਟੈਕਨੋਲੋਜੀ ਐਡਵਾਂਸ ਹੋ ਰਹੀ ਆ ਤੇ ਬੱਚਿਆਂ ਨੂੰ ਮੋਬਾਇਲ ਟੈਬਲੇਟ ਕੰਪਿਊਟਰ ਹਰ ਹਰ ਬਾਰੇ ਨੌਲੇਜ ਹੋਣੀ ਚਾਹੀਦੀ ਹੈ
ਹਾਂਜੀ ਉਹ ਤੇ ਸਹੀ ਹੈ ਸਹੀ ਕਹਿ ਰਹੇ ਹੋ ਤੁਸੀਂ ਬਸ ਇਹੀ ਹੈ ਖ਼ਰਚਾ ਵਗੈਰਾ ਦੇਖ ਕੇ ਜਿਹੜਾ ਥੋੜਾ ਆਮ ਬੰਦੇ ਹੁੰਦੇ ਉਹ ਨਹੀਂ ਕਰ ਸਕਦੇ ਨਾ ਉਹ ਬੱਚਿਆਂ ਨੂੰ ਨਹੀਂ ਪਾ ਸਕਦੇ
ਲੇਕਿੰਗ ਆਪਾਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਚਲੋ ਇੱਥੇ ਨਾ ਕਰਕੇ ਓਥੇ ਨਾ ਕਰਕੇ ਦੋਨੋ ਫੇਰ ਆਪਾਂ ਫਿਰ ਜੋਬ ਕਰ ਰਹੇ ਹਾਂ ਕਿਵੇਂ ਵੀ ਥੋੜਾ ਬਹੁਤ ਸੇਵ ਕਰਕੇ ਐਜੂਕੇਸ਼ਨ ਬਸ ਦਿਲਾਨਾ ਹੈ। ਥੋੜਾ ਬੱਚੇ ਸੈਟਲ ਹੋ ਜਾਣ ਤੇ ਸਾਡੇ ਵਾਸਤੇ ਵੀ ਸੌਖਾ ਹੋਏਗਾ। ਉਹਨਾਂ ਵਾਸਤੇ ਵੀ ਸੌਖਾ ਹੋਏਗਾ ਫਿਊਚਰ
ਹਾਂਜੀ ਉਹ ਤੇ ਹੈ ਉਹ ਤੇ ਹੈ ਪਰ ਇੱਕ ਇਹ ਵੀ ਪੁਆਇੰਟ ਹੈਗਾ ਕਿ ਜਿੱਦਾਂ ਕਈ ਹੁਣ ਕੋਲਜ ਵਗੈਰਾ ਜਿੱਦਾਂ ਅਗਰ ਡਿਊ ਵਗੈਰਾ ਗੌਰਮੈਂਟ ਦੇ ਕੋਲਜ ਹੁੰਦੇ ਨਾ ਤੇ ਉਹਨਾਂ ਦੀ ਅੱਗੇ ਅਗਰ ਤੁਸੀਂ ਜੋਬ ਵਗੈਰਾ ਕਰੋ ਨਾ ਤੇ ਉਹਦੇ ਚ ਉਹਦਾ ਜ਼ਿਆਦਾ ਫਸਟ ਪ੍ਰੈਫਰੈਂਸ ਇਹਦਾ ਹੀ ਰਹਿੰਦਾ ਹੈ ਗੌਰਮੈਂਟ ਦਾ ਪ੍ਰਾਈਵੇਟ ਦੀ ਇੰਨੀ ਨਹੀਂ ਵੈਲਊ ਰਹਿੰਦੀ ਜਿੰਨੀ ਗਰਮੈਂਟ ਦੀ ਰਹਿੰਦੀ ਹੈ
ਨਹੀਂ ਬਟ ਤੁਸੀਂ ਕਾਲਜ ਦੇ ਬਾਰੇ ਗੱਲ ਕਰ ਰਹੇ ਹੋ ਕਿ ਸਕੂਲ ਬਾਰੇ
ਮੈਂ ਸਕੂਲ ਕੋਲੇਜ ਦੀ ਗੱਲ ਕਰ ਰਹੀ ਜਿੱਦਾਂ ਅਸੀਂ ਕੋਲਜ ਵਗੈਰਾ ਗੌਰਮੈਂਟ ਤੋਂ ਕਰੀਏ ਨਾ ਗੌਰਮੈਂਟ ਕੋਲਜ ਜਿਧਰ ਡਿਊ ਵਗੈਰਾ ਹੋ ਗਿਆ। ਅਤੇ ਉਹਦੀ ਅਗਰ ਅਸੀਂ ਜੋਬ ਦੇ ਅੰਦਰ ਲੈ ਕੇ ਜਾਈਏ ਨਾ ਤਾਂ ਉਹਦਾ ਜ਼ਿਆਦਾ ਵੈਲਿਊ ਰਹੇਗੀ ਪ੍ਰਾਈਵੇਟ ਵਾਲੇ ਨੂੰ ਬਾਅਦ 'ਚ ਦੇਖਣਗੇ ਪਹਿਲਾਂ ਇਹ ਦੇਖ ਦੇਖਣਗੇ ਕਿ ਇਹਨੇ ਕਿਹੜੇ ਗੌਰਮੈਂਟ ਕਾਲਜ ਤੋ ਕੀਤੀ
ਹਾਂ ਉਹ ਹੈ ਉਹ ਹੈ ਉਹ ਤੇ ਹੈ ਬਟ ਇਹ ਵੀ ਤਾਂ ਵੇਖੋ ਕਿ ਪ੍ਰਾਈਵੇਟ ਅ ਕੋਾਲਜਿਸ ਚ ਰਿਕਰੂਟਮੈਂਟ ਵਾਸਤੇ ਇੰਨੇ ਸਾਰੇ ਅ ਮੀਨਸ ਕੰਪਨੀਆਂ ਆਉਂਦੀਆਂ ਨੇ ਜਿੰਨੀ ਗੌਰਮੈਂਟ ਕਾਲਜ ਤੁਸੀਂ ਨਹੀਂ ਵੇਖ ਪਾਓਗੇ ਮੀਨਸ ਔਨ ਕੈਂਪ ਬਸ ਤੁਸੀਂ ਰਿਕਰੂਟ ਕਰਕੇ ਲੈ ਕੇ ਜਾਂਦੇ ਨੇ ਇੰਨੇ ਸਾਰੇ ਬੱਚਿਆਂ ਨੂੰ ਤੇ ਉਹ ਬੱਚਿਆਂ ਦੀ ਮਿਹਨਤ ਅ ਮੀਨਸ ਹਾਰਡ ਵਰਕ ਉੱਥੇ ਮਤਲਬ ਥੋੜ੍ਹਾ ਕਹਿ ਸਕਦੇ ਹੋ ਕਿ ਹਾਂਜੀ ਬੱਚਾ ਸ ਚੀਜ਼ ਚ ਵਧੀਆ ਹੈਗਾ ਹੈ ਟੈਲੈਂਟਿਡ ਹੈਗਾ ਹੈ ਹਰ ਚੀਜ਼ਾਂ 'ਚ ਤੇ ਕੰਪਨੀ ਉਥੋਂ ਦੀ ਉਠਾ ਕੇ ਉਹਨਾਂ ਆਪਣੀ ਕੰਪਨੀ 'ਚ ਜੋਬ ਦੇ ਦ ਦਿੰਦੇ ਆ।
ਹਾਂਜੀ ਪਰ ਉਹ ਵੀ ਤੁਸੀਂ ਦੇਖ
ਹੂੰ
ਹਾਂਜੀ ਪਰ ਇੱਕ ਗੱਲ ਹੈ ਕਿ ਪ੍ਰਾਈਵੇਟ ਦੇ ਅੰਦਰ ਵੀ ਨਾ ਫਿਕਸ ਨਹੀਂ ਰਹਿੰਦੀ ਜੋਬ। ਉਹ ਵੀ ਇੱਕ ਟੈਂਪਰੇਰੀ ਹੁੰਦੀ ਇਹੀ ਅਗਰ ਤੁਸੀਂ ਗੌਰਮੈਂਟ ਜੋਬ ਉੱਦਾਂ ਕਰੋਗੇ ਤਾਂ ਉਹ ਇੱਕ ਟਾਈਮ ਪੀਰੀਅਡ ਥੋੜ੍ਹਾ ਲੰਬਾ ਰਹਿੰਦਾ ਹੈ ਉਤੋਂ ਦੀ ਤੁਹਾਨੂੰ ਪੂਰੀ ਹਾਂ। ਹਾਂਜੀ।
ਹੂੰ ਉਹ ਤੇ ਗ ਗੱਲਬਾਤ ਸਿੱਖੋ ਜਿੰਨਾ ਮਿਹਨਤ ਕਰੋਗੇ ਤੁਸੀਂ। ਵੀ ਚਾਹੇ ਪ੍ਰਾਈਵੇਟ ਚ ਕਰੋ ਮੈਨ ਤੁਹਾ ਸਾਡੀ ਰਗੀ ਸਾਡੀ ਹੋਏਗੀ ਬਾਕੀ ਰੱਬ ਰਾਖਾ
ਹਾਂਜੀ, ਹਾਂਜੀ, ਹਾਂਜੀ। ਬਸ ਉਹ ਤੇ ਹੈ। ਕਿ ਬੱਚਿਆਂ ਦੀ ਮਿਹਨਤ ਹੈਗੀ ਏ। ਅਸੀਂ ਤਾਂ ਹਾਂ ਰਾਹ ਦਿਖਾ ਸਕਦੇ ਹਾਂ। ਜੀ, ਬਾਕੀ ਤਾਂ ਸਭ ਉਹਨਾਂ ਦੇ ਉੱਤੇ ਏ।
ਹਾਂਜੀ, ਉਹ ਤਾਂ ਹੈ ਹੀ, ਬਟ ਕੋਸ਼ਿਸ਼ ਇਹੀ ਕਰ ਰਹੇ ਆਂ ਕਿ। ਆਪਣੇ ਵੱਲੋਂ ਸਭ ਕੁਝ ਵਧੀਆ ਕਰੀਏ, ਤਾਂ ਕਿ। ਬੱਚਿਆਂ ਨੂੰ ਇਹ ਨਾ ਹੋਵੇ ਕਿ ਅਸੀਂ ਨਹੀਂ ਕੀਤਾ। ਓਸੇ ਹਿਸਾਬ ਨਾਲ
ਹਾਂ, ਬਸ ਪੇਪਰ ਦੇ ਟਾਈਮ ਤੇ ਵੀ ਅਗਰ ਤੁਸੀਂ ਦੇਖੋ ਨਾ, ਹਾਂਜੀ, ਪ੍ਰਾਈਵੇਟ ਦੇ ਅੰਦਰ। ਕੀ ਹੁੰਦਾ ਏ, ਇੱਕ ਉਹ ਲੈਸਨ ਦੱਸ ਦਿੰਦੇ ਕਿ ਹਾਂ, ਤੁਹਾਡੇ ਇਗਜ਼ਾਮ 'ਚ ਇਹ ਲੈਸਨ ਲੈਸਨ ਆਉਣਗੇ। ਤੁਸੀਂ, ਇਹਦੇ ਵਿੱਚੋਂ ਤਿਆਰੀ ਕਰ ਲਓ। ਪਰ ਗੌਰਮੈਂਟ'ਚ ਪਤਾ ਕੀ ਹੁੰਦਾ ਏ, ਉਹਨਾਂ ਨੇ ਬੁੱਕ ਦੇ ਦੇਣੀ ਏ ਕਿ ਇਹ ਬੁੱਕ ਦੇ ਅੰਦਰੋਂ ਆਏਗਾ, ਤੁਸੀਂ ਜਿੱਥੋਂ ਮਰਜ਼ੀ ਆਏਗਾ, ਤੁਸੀਂ ਬੁੱਕ ਨੂੰ ਪੂਰੀ ਕਵਰ ਕਰੋ। ਤੋ ਮੇਰੇ ਹਿਸਾਬ ਨਾਲ, ਉਹ ਜ਼ਿਆਦਾ ਬੱਚੇ ਨੂੰ ਬੈਨੀਫਿਟ ਦਿੰਦਾ। ਪੂਰੀ ਨੌਲੇਜ ਮਿਲਦੀ ਹੈ, ਨਹੀਂ ਤੇ ਪ੍ਰਾਈਵੇਟ ਦੇ ਅੰਦਰ ਨਾ, ਹਾਂਜੀ।
ਮੈਂ ਵੀ ਗਵਰਮੈਂਟ ਤੋਂ ਹੀ ਕੀਤਾ ਸੀ ਆਪਣੀ ਗ੍ਰੈਜੂਏਸ਼ਨ ਤੇ ਉਹ ਈਜ਼ੀ ਨੋਟਸ ਟਾਈਪ ਚੱਲਦੇ ਨੇ, ਬਟ ਜਿਹੜੀ ਲੈਂਗੁਏਜ ਉਹਦੇ ਚ ਯੂਜ ਹੋਈ ਹੈ ਨਾ, ਉਹ ਅਪ ਟੂ ਦਾ ਮਾਰਕ ਨਹੀਂ ਸੀ। ਥੋੜਾ ਬਹੁਤ ਮੈਨੂੰ, ਫਿਰ ਮੈਂ ਬੁੱਕ ਵੀ ਅਲੱਗ ਤੋਂ ਫਿਰ ਰੈਫਰ ਕਰਤੀ, ਮੈਂ ਬੁੱਕ ਵੀ ਵੇਖੀ ਸੀ, ਥੋੜਾ ਬਹੁਤ ਪੜ੍ਹਿਆ ਸੀ। ਤਾਂ ਕਰਕੇ ਥੋੜ੍ਹਾ ਬਹੁਤ ਹੋਇਆ, ਕਿਉਂਕਿ ਪੂਰਾ ਜਿਹੜਾ ਪੇਪਰ ਸੀ ਨਾ, ਗਵਰਨਮੈਂਟ ਦਾ ਹੀ ਮੈਂ ਗੱਲ ਕਰ ਰਹੀ ਹਾਂ। ਉਹ ਪੂਰਾ, ਉਹ ਨੋਟਸ ਤੱਕ ਉਹ ਨੋਟਸ ਜਿਹੜੇ ਦਿੱਤੇ ਸੀ, ਸਕੂਲੋਂ ਵਾ ਮਤਲਬ, ਕਾਲਜ ਤੋ ਓਦੇ ਤੋਂ ਨਹੀਂ ਆਇਆ ਸੀ ਉਹ, ਤੇ ਉਹ ਹੈਗਾ ਏ ਕਿ, ਤੁਸੀਂ ਬਸ ਟੋਪਿਕ ਪੜ੍ਹ ਲਓ। ਤੇ ਬਾਕੀ ਤੇ ਸਾਨੂੰ ਜਿਵੇਂ ਨੌਲੇਜ ਹੋਏ, ਉਸ ਬਾਰੇ ਤਾਂ ਤੁਸੀਂ ਲਿਖ ਕੇ ਆ ਜਾਓ, ਤੇ ਨੰਬਰ ਆਪੇ ਹੀ ਮਿਲ ਜਾਂਦੇ ਸੀ। ਇਸ ਹਿਸਾਬ ਨਾਲ ਆਪਾਂ ਪੜ੍ਹਾਈ ਕੀਤੀ ਆ।
ਅੱਛਾ -ਅੱਛਾ, ਚਲੋ ਮੈਂ ਇੱਕ ਮਿੰਟ ਰੱਖਦੀ, ਜ਼ਰਾ ਕੋਰੀਅਰ ਵਾਲਾ ਠੀਕ ਐ, ਮੈਂ ਤੁਹਾਨੂੰ ਬਾਅਦ ਚੋਂ ਕਾਲ ਕਰਦੀ। ਠੀਕ ਐ ਜੀ। ਓਕੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।